ਜੀ, ਕੀ ਹਾਲ ਆ?
ਸਸੀ ਅਕਾਲ, ਵਧੀਆ ਬਹੁਤ ਵਧੀਆ ਤੁਸੀਂ ਦੱਸੋ?
ਮੈਂ ਠੀਕ ਹਾਂ ਤੁਸੀਂ ਕਿੱਥੇ ਗਾਇਬ ਹੋ ਗਏ ਹੋ ਮੁੜ ਕੇ ਕੋਈ ਕਾਲ ਨੀ ਕੋਈ ਅਹ ਆਏ ਨੀ ਕਿਤੇ ਕੁਛ
ਜ ਹੋ ਗਏ ਸੀ ਰਿਸ਼ਤੇਦਾਰ ਆਏ ਜ ਸੀ ਨਾ ਇਸ ਕਰਕੇ
ਅੱਛਾ ਠੀਕ ਆ ਹਾਂ ਰਿਸ਼ਤੇਦਾਰਾਂ ਕਰਕੇ ਤਾਂ ਬੰਦਾ ਹਿੱਲ ਵੀ ਨਹੀਂ ਸਕਦਾ ਸਹੀ ਗੱਲ ਆ
ਹਾਂ ਹੋਰ ਦੱਸੋ ਤੁਸੀਂ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਕਿੱਦੋ
ਹਾਂਜੀ ਵਧੀਆ ਹੋਰ ਤੁਹਾਡੇ ਘਰ ਨੀ ਆਏ ਸੀ
ਸਾਡੇ ਘਰ ਆਏ ਆ ਜਾਣਦੇ ਹੀ ਨਾ ਲੈਂਦੇ ਹੁਣ
ਅੱ
ਹਾਂਜੀ ਜਾਂਦੇ ਹੀ ਨਹੀਂ ਆ ਹੁਣ ਕੀ ਕਰੀਏ ਹੁਣ ਅਸੀਂ ਕਿਤੇ ਜੌਗੇ ਨੀ ਰਹੇ ਨਾ ਅਸੀਂ ਹਿੱਲ ਸਕਦੇ ਹਾਂ ਨਾ ਅਸੀਂ ਕੁਛ ਕਰ ਕੁਛ ਨੀ ਕਰ ਸਕਦੇ ਬਸ ਅਸੀਂ
ਹਾਂ
ਬੈਠੇ ਹੁਣੇ ਇੱਕ ਜਗ੍ਹਾ ਹੋਰ ਤੁਸੀਂ ਸੁਣਾਓ ਕਿ ਹਾਲ ਆ ਘਰ ਚ ਸਾਰੇ ਕਿੱਦਾਂ ਰਿਸ਼ਤੇਦਾਰ ਕਿੱਥੋਂ ਆਏ ਆ
ਜੰਮੂ ਤੋਂ ਆਏ ਸੀ ਉਹ
ਚਲੋ ਬਹੁਤ ਵਧੀਆ ਜੰਮੂ ਦਾ ਤਾਂ ਮੌਸਮ ਹੀ ਬਹੁਤ ਵਧੀਆ ਹੁੰਦਾ ਕ ਤੁਸੀਂ ਜੰਮੂ ਅਸੀਂ ਆਉਣਾ ਚਾਹੀਦਾ ਕੀ ਤੁਸੀਂ ਗਰਮੀ ਚ ਆ ਰਹੇ ਹੋ
ਹਾਂਜੀ
ਥੇ ਉਹਨਾ ਨੂੰ ਪੁੱਛਣਾ ਸੀ ਤੁਸੀਂ ਹਜੇ ਕਿਉਂ ਆਏ ਹੋਗੇ ਇੰਨੀ ਗਰਮੀ ਚ ਇੱਥੇ ਜੰਮੂ ਵਧੀਆ ਲੋਕ ਜੰਮੂ ਵੱਲ ਨੂੰ ਭੱਜਦੇ ਆ ਤੁਸੀਂ ਜੰਮੂ ਇੱਥੇ ਅੱਗ ਵੱਲ ਨੂੰ ਪ
ਹਾਂ ਉਹ ਕੋਈ ਕੰਮ ਆਏ ਸੀ ਐਕਚੁਲੀ ਦੋ ਦਿਨ ਲਈ ਆਏ ਸੀ ਉਹ
ਅੱਛਾ ਦੋ
ਅੱਛਾ ਹਾਂ ਉਹ ਨਾ ਉਹਨਾਂ ਦੀ ਮਤਲਬ ਦਵਾਈ ਵਗੈਰਾ ਚੱਲ ਰਹੀ ਇਸ ਕਰਕੇ
ਅੱਛਾ ਦਵਾਈ ਹਾਂ ਠੀਕ ਆ ਫੇਿਰ ਠੀਕ ਤੇ ਦੂਜੀ ਗੱਲ
ਕੀ ਬਣਾਇਆ ਅੱਜ
ਅੱਜ ਅਸੀਂ ਬਣਾਇਆ ਸੋਇਬੀਨ ਦੀ ਬੜੀਆਂ
ਅੱਛਾ ਹਾਂ ਉਹ ਤਾਂ ਬਹੁਤ ਹੈਲਦੀ ਹੁੰਦੀ ਆਨ
ਬਹੁਤ ਹੈਲਦੀ ਹੁੰਦੀਆਂ ਨੇ ਨਾਲੇ ਪਤਾ ਕੀ ਆ ਪਰ ਉਹਦਾ ਧਿਆਨ ਦੇਣਾ ਚਾਹੀਦਾ ਆ ਵੀ ਸੋਇਬੀਨ ਦੀ ਬੜੀ ਦੇ ਨਾਲ ਸਾਨੂੰ ਜ਼ਿਆਦਾਤਰ ਰੋਟੀ ਨਹੀਂ ਖਾਣੀ ਚਾਹੀਦੀ ਅਹ ਕਿਉਂਕਿ ਸੋਇਆਬੀਨ ਦੀ ਜਿਹੜੀ ਵੜੀ ਆ ਉਹ ਹਲਕੀ ਤਾਂ ਲੱਗਦੀ ਆ
ਅੱਛਾ
ਹਾਂ ਪਰ ਉਹਦਾ ਇੱਕ ਇਹ ਆ ਵੀਈ
ਹ
ਉਹ ਫੋਟੀ ਸੰਤਾਲੀ ਘੰਟੇ ਲੱਗਦੇ ਉਹਨੂੰ ਪਹੁੰਚਾਉਣ ਲਈ ਡਾਇਜਸਟ ਕਰਨ ਲਈ ਹਾਂ
ਹਾਂ
ਉਹਨੂੰ ਡਾਇਜੈਸਟ ਕਰਨ ਲਈ ਇੰਨਾ ਕੁ ਤਾਂ ਟਾਈਮ ਲੱਗਦਾ ਹੀ ਆ
ਹਾਂ ਤੇ ਤੁਸੀਂ ਉਹ ਕਿਵੇਂ ਬਣਾਉਂਦੇ ਹੋ ਬੋਇਲ ਕਰਕੇ ਫੇਰ ਉਹਨੂੰ ਹਨਾ
ਬੋਇਲ ਕਰ ਲੈਂਦੇ ਹਾਂ
ਅੱਛਾ ਹੋਰ ਫਿਰ ਬੋਇਲ ਕਰਕੇ ਘੀ ਵਿੱਚ ਹੀ ਬਣਾਉਂਦੇ ਹੋ
ਨਹੀਂ ਨਹੀਂ ਨਹੀਂ ਆਪਾਂ ਇਹਨੂੰ ਕੀ ਕਰ ਲ ਹ ਸੋਇਆਬੀਨ ਬੜੀ ਨੂੰ ਸਰ੍ਹੋਂ ਦੇ ਤੇਲ ਚ ਬਣਾਉਂਦੇ ਹਾਂ ਮਤਲਬ ਮੈਂ ਤਾਂ ਜ ਮੈਂ ਤਾਂ ਇਕੱਲਾ ਉਹਨੂੰ ਬਆਇਲ ਕਰਕੇ ਕੀ ਕਰਦੀ ਹਾਂ ਉੱਤੇ ਨੂਣ ਵਗੈਰੇ ਪਾ ਕੇ ਹਨਾ ਰੋਸਟਡ ਜਾਂ ਕਰਕੇ ਏਦਾਂ ਖਾ ਲੈਂਣੀ ਹਾਂ ਮੈਂ ਪਰ ਜਿਹੜੇ ਘਰ ਆੇ ਨੇ ਉਹਨਾਂ ਨੂੰ ਪ੍ਰੋਪ ਉੱਪਰ ਸਰ੍ਹੋਂ ਦੇ ਤੇਲ ਦੇ ਵਿੱਚ ਬਣਾ ਕੇ ਤੜਕੇ ਉਹ ਅਹ ਮਸਾਲਾ ਰੇਡੀ ਕਰਕੇ ਨਾ ਟਮਾਟਰ ਪਿਆਜ ਲਸਣ ਅਦਰਕ ਉਹ ਉਸ ਤਰੀਕੇ ਨਾਲ ਕਿਉਂਕਿ ਇੱਕ ਨੋਨ ਵੈਜ ਚ ਜੇ ਮਟਨ ਜਿਵੇਂ ਬਣਦਾ ਨਾ ਚਿਕਨ ਮਟਨ ਉਵੇਂ ਹੀ ਇਹ ਬਣਦਾ ਤੇ ਇਹਦਾ ਤੇ ਉਹਦਾ ਕੰਮ ਵੀ ਇੱਕੋ ਜਿਹਾ ਉਹਨੂੰ ਵੀ ਸੰਤਾਲੀ ਘੰਟੇ ਲੱਗਦੇ ਆ ਪਚਣ ਲਈ ਇਹਨੂੰ ਵੀ ਇਸ ਕਰਕੇ ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾਇਆ
ਅਸੀਂ ਅੱਜ ਕੁਛ ਨੀ ਬਣਾਇਆ ਸੀ ਅਸੀਂ ਗੁਰਦੁਆਰੇ ਗਏ ਸੀ ਅੱਜ
ਬਹੁਤ ਵਧੀਆ ਕਿਹੜੇ ਗੁਰਦੁਆਰੇ
ਸਾਡੇ ਇੱਧਰ ਹਾਂਜੀ ਲੋਕਲ ਹੀ ਹੈਗਾ ਸਾਡੇ ਇੱਧਰ ਉੱਧਰ ਗਏ ਸੀ ਵੈਸੇ ਹਾਂਜੀ ਮੈਂ ਗਈ ਸੀ ਗੁਰਦੁਆਰੇ ਮੰਮਾ ਨੇ ਅੱਜ ਘਰ ਪਰਤਾ ਬਣਾਇਆ ਸੀ ਬੈਂਕਣ ਦਾ
ਅਸੀਂ ਪਰਸੋਂ ਬਣਾਇਆ ਸੀ ਬੈਂਗਣ ਦਾ ਭਰਥਾ ਤੁਸੀਂ ਬੈਂਗਣ ਦੇ ਭਰਤੇ ਚ ਹਲਦੀ ਪਾਉਦੇ ਹੋ
ਹਲਦੀ ਹਾਂ ਮੰਮੀ ਪਾਦੇ ਹੈ ਥੋੜੀ ਜਿਹੀ ਹਲਦੀ ਦੀ ਉਹ ਦੇਗੀ ਮਿਰਚ ਵੀ ਪਾਦੇ ਨੇ ਹਾਂ
ਹਾਂਜੀ ਅਸੀਂ ਇਕਹਿਲਾਾਂ ਦੇਗੀ ਮਿਰਚ ਪਾਉਂਦੇ ਹਾਂ ਤੇ ਮੈਂ ਅਹ ਭਰਥਾ ਵੀ ਪਤਾ ਉਸ ਦਿਨ ਕੀ ਹੋਇਆ ਇੱਕ ਤਾਂ ਮੌਸਮ ਖ਼ਰਾਬ ਚੱਲ ਰਿਹਾ ਸੀ ਸਬਜ਼ੀਆਂ ਸਹੀ ਨਹੀਂ ਆ ਰਹੀਆਂ
ਅੱਛਾ ਹਾਂ ਉਹਦੇ ਚ ਕੀੜੇ ਹੁੰਦੇ ਨੇ
ਮੈਂ ਨਾ ਪਰਥਾ ਜਿਵੇਂ ਭੁੰਨਿਆ ਉਹ ਛਿੱਲਿਆ ਉਹ ਕੀੜੇ ਸਾਰੇ ਉੱਤੇ ਮੁੜ ਕੇ ਮੈਂ ਉਹਨੂੰ ਸਟੈਟਾਤ ਫੇਰ ਵੀ ਮੇਰਾ ਬੇ ਏਹ ਕਹਿੰਦਾ ਕਿ ਨਹੀਂ ਭਰਥਾ ਖਾਣਾ ਫੇਰ ਮੈਂ ਵਾਪਸ ਲੈ ਕੇ ਆਈ ਫੇਿਰ ਉਹਨੂੰ ਚੰਗੀ ਤਰੀਕੇ ਨਾਲ ਦੇਖ ਖਿਆ ਕਿਤੇ ਵੀ ਕੁਛ ਨਹੀਂ ਸੀ ਦਸ ਮਿੰਟ ਐਕਸਟਰਾ ਲਾਏ ਤੇ ਮੈਂ ਮੇਰਾ ਓਇਲ ਦੇ ਵਿੱਚ ਨੀ ਕੀਤਾ ਤੇਲ ਘਿਓ ਕਿਸੇ ਚ ਨੀ ਕੀਤਾ ਮੈਂ ਉਹ ਭਰਥੇ ਨੂੰ ਭੁੰਨ ਕੇ ਉਹਦੇ ਚ ਕੱਚਾ ਪਿਆਜ ਟਮਾਟਰ ਹਰੀ ਮਿਰਚ ਕੱਚਾ ਕੱਚਾ ਸਭ ਕੁਛ ਕਰਕੇ ਇਹੀਂ ਖਾ ਗਈ ਮੈਂ ਉਹ
ਅੱਛਾ ਤੇ ਉਹ ਟੇਸਟ
ਬਹੁਤ ਵਧੀਆ ਇੰਨਾ ਵਧੀਆ ਸਗੋਂ ਜਿਹੜਾ ਉਹ ਬਲੈਕ ਬੈਕ ਉਹਦੀ ਕਾਲਾ ਕਾਲਾ ਉਹ ਪਰਰਥਾ ਦਾ ਹੋ ਜਾਂਦਾ ਨਾ ਉੱਪਰਲੀ ਜਿਹੜੀ ਚਮੜੀ ਆ ਉਹ
ਹ
ਇੱਕ ਸੈਕਿੰਡ ਉਹ ਉਹ ਵੀ ਥੋੜਾ ਜਿਹਾ ਰਹਿਣ ਦਿੱਤਾ ਤਾਂ ਉਹਦੇ ਨਾਲ ਕਰੰਚੀ ਜਿਹਾ ਸਵਾਦ ਆ ਗਿਆ
ਅੱਛਾ ਮੈਂ ਤਾਂ ਮੈਨੂੰ ਵਧੀਆ ਲੱਗ ਰਿਹਾ ਸੁਣਨ ਵਿੱਚ ਮੈਂ ਵੀ ਕਰਾਂਗੀ ਟਰਾਈ
ਹਾਂ ਬਿਲਕੁਲ ਕਰੋ ਐਮਪੀ ਸਾਈਡ ਆ ਨਾ ਏਦਾਂ ਬਣਾਉਂਦੇ ਆ ਭਰਥਾ
ਅੱਛਾ ਸਾਡੇ ਤਾਂ ਐਵੇਂ ਭੁੰਨ ਕੇ ਨਾ ਉਹਨੂੰ ਸਾਫ ਕਰਕੇ ਫੇਿਰ ਉਹਨੂੰ ਤੜਕਾ ਲਗਾਉਂਦੇ ਨੇ ਪਿਆਜ ਟਮਾਟਰ ਵਗੈਰਾ ਦਾ ਫਿਰ ਵਧੀਆ ਤਰ੍ਹਾਂ ਸਟਕਈ ਤਾਂ ਉਹ ਦੇ ਨੇ ਨਾ ਜਿਵੇਂ ਉਹਦੀ ਉਹ ਜਿਹੜੀ ਡੰਡੀ ਜਿ ਹੁੰਦੀ ਹੈ ਉਹਨੂੰ ਵੀ ਨਾਲ ਹੀ ਪਾ ਦਿੰਦੇ ਨੇ ਪਰ ਅਸੀਂ ਕੱਢ ਦਿੰਦੇ ਹਾਂ ਕਈ ਪਾ ਦਿੰਦੇ ਨੇ ਸਾਡੇ ਇੱਧਰ
ਵੀਚ ਤਾਂ ਨਹੀਂੀ ਪਾਉਂਦੇ ਉਹ ਅਹ ਜਦੋਂ ਅਸੀਂ ਸਾਬਤ ਸਾਬਤ ਬਣਾਉਣੇ ਆ ਨਾ ਉਦੋਂ ਮਦੇ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦੀ ਹ ਅਹ ਭਰਥਾ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾ ਲਓ ਹਰ ਅਲੱਗ ਅਲੱਗ ਜਗ੍ਹਾ ਚ ਅਲੱਗ ਅਲੱਗ ਤਰੀਕੇ ਦੇ ਬਣਦੇ ਆ ਪਰਚੇ ਉਹ ਮੈਂ ਤੁਹਾਨੂੰ ਸੁਣਾਾਨ ਆ ਅ ਮਹਾਰਾਸ਼ਟਰਰਾ ਸਾਈਡ ਬਣਦਾ ਗਾ ਪਰਥਾ ਅਹ ਜਿੱਦਾਂ ਕਈ ਲੋਕ ਕੀੜੇ ਦੇ ਮਾਰੇ ਉਹਨੂੰ ਕੀ ਕਰਦੇ ਚੀਰਾ ਦੇ ਕੇ ਬੋਇਲਡ ਕਰ ਲੈਂਦੇ ਆ ਉਹਨੂੰ ਭੁੰਨਦੇ ਨੀ
ਅੱਛਾ
ਕੋਈ ਲੋਕ ਬੋਇਲ ਕਰਕੇ ਬਣਾਉਂਦੇ ਆ ਤੇ ਉਹਦੀ ਜਿਹੜੀ ਜਿਹੜਾ ਉਹ ਕਾਲਾ ਕਾਲਾਪਨ ਹੁੰਦਾ ਨਾ ਉਹਦੇ ਵਿੱਚ ਆ ਜਾਂਦਾ ਜੇ ਭੁੰਨਿਆ ਹੋਵੇ ਤਾਂ ਕਾਲਾ ਕਾਲਾ ਵੀ ਪਾ ਦਿੰਦੇ ਆ ਉਹਦੇ ਨਾਲ ਭਰਥਾ ਕਰੰਚੀ ਹੋ ਜਾਂਦਾ ਕਈ ਲੋਕ ਐਮ ਐਮ ਪੀ ਸਾਈਡ ਦੇ ਵਿੱਚ ਜਿਵੇਂ ਮੈਂ ਕੱਚਾ ਅ ਅ ਪਰਥੇ ਨੂੰ ਭੁੰਨ ਲਿਆ। ਭੁੰਨ ਕੇ ਉਹਦੇ ਵਿੱਚ ਪਿਆਜ, ਟਮਾਟਰ, ਹਰੀ ਮਿਰਚ ਨੂਨ ਸਭ ਕੁਛ ਪਾਤਾ, ਹਨਾ ਉਹ ਪਾਉਣ ਤੋਂ ਬਾਅਦ ਐਹੀਂ ਖਾ ਲਿਆ। ਐਮ ਪੀ ਸਾਈਡ ਏਦਾਂ ਬਣਦਾ। ਹੁਣ ਸਾਡੇ ਇਹ ਨੌਰਥ ਸਾਈਡ ਆ ਜਾਓ, ਪੰਜਾਬ ਵਾਲੀ ਸਾਈਡ, ਹਰਿਆਣੇ ਸਾਈਡ ਇੱਥੇ ਅ ਤੁਸੀਂ ਤੁਸੀ ਕਹਿ ਰਹੇ ਹੋ ਨਾ ਡੰਡੀ, ਕਈ ਡੰਡੀ ਪਾ ਦਿੰਦੇ ਆ, ਕਈ ਐਂ ਬਣਾ ਦਿੰਦੇ ਆ। ਹੁਣ ਇਹ ਸਾਈਡ ਹਲਦੀ ਨੀ ਪਾਉਂਦੇ। ਬਾਕੀ ਦੀ ਸਾਰੀ ਸਾਈਡ ਹਲਦੀ ਪਾਉਂਦੇ ਆ। ਭਰਤੀ,
ਅੱਛਾ, ਹਾਂ ਮੰਮੀ ਵੀ ਨੀ ਦੀ ਹਲਦੀ ਮੇਰੀ ਮੰਮੀ ਵੀ ਕਹਿ ਰਹੀ ਨੀ ਪਾਉਂਦੀ ਹਲਦੀ।
ਹਾਂਜੀ, ਉਹ ਇਹ ਸਾਈਡ ਨਹੀਂ ਪਾਉਂਦੇ। ਪਰ ਸਾਡੇ ਥੇ ਦੇਖਲੋ ਤੁਸੀਂ ਮੋਸਟਲੀ ਹਲਦੀ ਜ਼ਰੂਰ ਪਾਉਂਦੇ ਆ।
ਅੱਛਾ।
ਇੱਥੇ ਉਹ ਦੇਗੀ ਮਿਰਚ ਵਾਲਾ ਜ਼ਿਆਦਾ ਜਿਹਾ ਸ਼ੌਂਕ ਰੱਖਦੇ ਆ। ਉੱਥੇ ਦੇਗੀ ਮਿਰਚ ਦਾ ਕੋਈ ਵੀ ਸ਼ੌਕ ਨੀ ਰਹਦਾ। ਉੱਥੇ ਜੇ ਮਿਰਚ ਪਾਣੀ ਆ ਹਰੀ, ਜਾਂ ਫੇਰ ਜੇ ਮਿਰਚ ਪਾਣੀ ਆ ਲਾਲ, ਦੇਗੀ ਕਲਰ ਵਾਲੀ ਮਿਰਚ ਦਾ ਕੋਈ ਕੰਮ ਨੀ ਆ। ਤੇ ਸਾਡੇ ਉੱਥੇ ਸਭ ਤੋਂ ਵਧੀਆ ਪਤਾ ਗੱਲ ਆ ਅਲੱਗ- ਅਲੱਗ ਸਟੇਟ ਚ, ਲਸਣ ਵੀ ਪਾਉਂਦੇ ਆ।
ਅੱਛਾ, ਸਾਡੇ ਮੈਂ ਇੱਕ ਫੋਨ ਚ ਵੇਖਿਆ ਸੀ। ਉਹ ਪਰਦੇ ਨੂੰ ਕੱਟ ਕੇ ਕੇ ਨਾ ਉਹਦੇ ਵਿੱਚ ਮਤਲਬ ਚੀਰ ਪਾ ਕੇ, ਉਹਦੇ ਵਿੱਚ ਲਸਣ ਪਾ ਦਿੰਦੇ ਨੇ, ਹਰੀ ਮਿਰਚਾਂ ਪਾ ਕੇ ਫ਼ੇਰ ਉਹਨੂੰ ਹੁੰਦੇ ਨੇ ਤੇਲ
ਹਾਂ, ਹਾਂ, ਹਾਂ, ਇਹ ਤੁਸੀਂ ਕਲਕੱਤੇ ਦੀ ਰੈਸਿਪੀ ਦੱਸ ਰਹੇ ਹੋ।
ਅੱਛਾ, ਅੱਛਾ, ਕਲਕੱਤੀ ਦੀ ਹੈ।
ਤੇ ਦੀ ਆ ਬਹੁਤ ਵਧੀਆ। ਹੁਣ ਪਹਿਲੇ ਟਾਈਮ ਚ ਕੀ ਹੁੰਦਾ ਸੀਗਾ। ਲਸਣ ਅੱਡ ਭੁੰਨੋ ਤੇ, ਪਹਿਲੇ ਟਾਈਮ ਚ ਮਿਕਸਰ ਵਗੈਰੇ ਨਹੀਂ ਹੁੰਦੇ ਸੀ। ਸੀ ਬਹੁਤ ਅੱਛੀ ਚੀਜ਼ ਸੀ। ਤੇ ਜਾਂ ਆਪਣੇ ਪੰਜਾਬ ਵਾਲੇ ਸਾਈਡ ਕੁੰਡੀ- ਸੋਟਾ ਰੱਖ ਲੈਂਦੇ ਸੀ। ਠੀਕ ਆ। ਜਿਵੇਂ- ਜਿਵੇਂ ਮਹਾਰਾਸ਼ਟਰ, ਐਮ ਪੀ, ਇੱਦਾਂ ਦੀ ਸਾਈਡ ਜਾਉਗੇ ਉਹ ਜਿਹੜਾ ਬੱਟਾ ਜਿਹਾ ਹੁੰਦਾ ਇੱਕ।
ਹਾਂਜੀ, ਹਾਂਜੀ। ਅੱਛਾ, ਹਾਂ ਉਹ ਬੜੀ ਵਧੀਆ ਗ੍ਰੇਵੀ ਬਣਦੀ ਸੀ, ਉਹਦੇ ਨਾਲ।
ਉਹ ਸੀਲ- ਬੀਟ ਐ। ਉਹ ਮੈਂ ਵੀ ਟਰਾਈ ਕੀਤਾ ਹੋਇਆ। ਕਿਉਂਕਿ ਅ ਇਹ ਸਿਲ-ਬੱਟੇ ਮੇਰੇ ਸਾਡੇ ਰਿਸ਼ਤੇਦਾਰ ਐਮ ਪੀ ਚ ਰਹਿੰਦੇ ਆ। ਮੈਂ ਇੱਕ, ਦੋ ਵਾਰੀ ਗਈ ਹਾਂ। ਉੱਥੋਂ ਮੈਂ ਸਿੱਖਿਆ ਤੇ ਮੈਂ ਕੀਤਾ ਵੀ ਆ। ਮੈਂ ਕਹਿੰਦੀ ਹਾਂ ਸਵਾਦ ਤੇ ਪਹਿਲਾਂ ਫੇਰ ਹੁਣ ਅਲੱਗ- ਅਲੱਗ ਭੁੰਨਣ ਤੋਂ ਅੱਛਾ ਫੇਰ ਇਹ ਕੀ ਕਰਦੇ ਆ ਪਹਿਲੇ ਲੋਕਾਂ ਦੇ ਬਹੁਤ ਸੋਹਣੇ- ਸੋਹਣੇ ਆਈਡੀਆਜ਼ ਲਗਾਉਂਦੇ ਸੀ। ਇਹਨੂੰ ਚੁੱਲੇ ਤੇ ਚੱਕ ਕੇ ਪਾ ਦਿੰਦੇ ਸੀਗੇ। ਭਰਥੇ ਨੂੰ ਚੀਰਾ ਮਾਰ ਕੇ ਨਾ, ਵੀ ਦੋਨੋ ਚੀਜ਼ਾਂ। ਹੁਣ ਕਈ ਲੋਕ ਤਾਂ ਪਿਆਜ, ਟਮਾਟਰ ਵੀ ਵੀ ਅਹ ਚੁੱਲੇ ਚਛੱਡ ਦਿੰਦੇ ਸੀ। ਫੇਰ ਇਕੱਠੇ ਨੂੰ ਉਹਨੂੰ ਸਿਲਬੱਟੇ ਚ ਪੀਸ ਲੈਂਦੇ ਸੀਗੇ।
ਅੱਛਾ।
ਐਂ ਸਬਜ਼ੀ ਬਹੁਤ ਸਵਾਦ ਬਣਦੀ ਹੈ। ਸੁਖੇ ਮਸਾਲੇ, ਉਹ ਸਾਰੇ ਮਸਾਲੇ ਜਿੰਨੇ ਵੀ ਆ। ਉਹਨੂੰ ਭੁੰਨ ਕੇ ਸੋਹਣੀ ਤਰੀਕੇ ਕੇ ਨਾ ਕੜਾਹੀ ਚ ਉਹ ਵੀ ਪੀਸ ਲੈਂਦੇ ਸੀਗੇ। ਸਬਜ਼ੀਆਂ ਤਾਂ ਮਤਲਬ ਹੁਣ ਮਹਾਰਾਸ਼ਟਰ ਸਾਈਡ ਤੁਸੀਂ ਜਾਓਗੇ। ਉੱਥੇ ਤਾਂ ਹਰ ਇੱਕ ਸਬਜ਼ੀ ਚ, ਗਰੀ ਹੁੰਦੀ ਹੈ ਨਾ
ਹਾਂਜੀ- ਹਾਂਜੀ।
ਉਹ ਪੈਣੀ ਹੀ ਪੈਣੀ ਆ।
ਅੱਛਾ, ਸਾਡੇ ਇੱਥੇ ਵੀ ਪੋਹੇ ਬਣਦੇ ਨੇ ਨਾ, ਅਸੀਂ ਸਿਰਫ ਪੋਹੇ ਚ ਪਾਂਦੇ ਹਾਂ। ਤੂੰ ਬੜਾ ਵਧੀਆ ਟੇਸਟ ਆਉਂਦਾ।
ਨਹੀਂ ਪੋਹੇ ਦੇ ਵਿੱਚ, ਗਰੀ ਨਹੀਂ ਪੈਂਦੀ। ਪੋਹੇ ਦੇ ਵਿੱਚ ਕੱਲਾ, ਹੁਣ ਮੇਰੇ ਹੱਥ ਦੇ ਪੋਹੇ। ਸਾਡੇ ਗਲੀ ਚ ਇੱਕ ਭਾਜੀ ਆ ਗ
ਜਵੀਂ ਥੋੜੀ ਅੱਛਾ।
ਸਾਡੇ 'ਚ ਮੂੰਫਲੀ ਪੈਂਦੀ ਆ।
ਮੂੰਫਲੀ, ਹਾਂ-ਹਾਂ ਮੂੰਫਲੀ ਓਹੀ ਮੈਂ ਉਈਓ ਕਹਿਦੀਂ ਸੀ। ਸੱਚੀ ਹਾਂਜੀ, ਹਾਂ-ਹਾਂ। ਹਾਂ-ਹਾਂ, ਹਾਂ ਅਸੀਂ ਉਹਨੂੰ ਉਹ ਬਹੁਤ ਵਧੀਆ ਲੱਗਦੀ ਏ ਓਈਓ ਤੁਸੀਂ ਕਹਿ ਰ‌ਏ ਓ ਮੂੰਫਲੀ।
ਸਾਡੇ ਤਾਂ ਹਰ ਦੂਜੇ ਦਿਨ ਪੋਹੇ ਬਣਦੇ ਆ। ਹੁਣ ਤੁਸੀਂ ਮੰਨੋਗੇ ਨੀ, ਅਹ ਮੇਰੀ ਨਨਾਣ ਆਈ ਸੀਗੀ
ਅੱਛਾ।
ਓਨਾਂ ਨੇ ਮੈਨੂੰ, ਘੱਟੋ-ਘੱਟ ਨੀ ਚਾਰ ਵਾਰੀ ਪੋਹੇ ਬਣਾਂਣ ਨੂੰ ਗ‌ਆ ਕਿਉਂਕਿ ਇਹ ਮਹਾਰਾਸ਼ਟਰਾ ਦਾ ਟਰੈਂਡ ਆ ਪੋਹੇ, ਕੀ ਮੈਂ ਉਚ ਕੁਛ ਵੀ ਨੀ ਪਾਂਦੀ ਸੀ, ਤੁਸੀਂ ਮੰਨੋਗੇ ਨੀ ਇੱਥੇ ਤਾਂ ਲੋਕੀ ਬਹੁਤ ਕੁਛ ਹਰ ਹਰ ਚੀਜ਼ ਚ ਪਨੀਰ ਨੂੰ ਪਹਿਲਾਂ ਸਿੱਟ ਦਿੰਦੇ, ਪਨੀਰ ਦਾ ਮਤਲਬ ਈ ਨ‌ਈ ਆ ਪਨੀਰ-ਪਨੀਰ ਦੀ ਜਗ੍ਹਾ ਵਧੀਆ ਲੱਗਦਾ ਹੁਣ ਤੁਸੀਂ ਦੇਖੋਗੇ ਇੱਥੇ ਡੋਸੇ 'ਚ ਵੀ ਪਨੀਰ ਜਾ ਰਿਹਾ। ਅ ਪੋਹਿਆਂ ਚ ਵੀ ਪਨੀਰ ਜਾ ਰਿਆ, ਚੌਲਾਂ 'ਚ ਵੀ ਪਨੀਰ ਜਾ ਰਿਆ ਹਰ ਜਗ੍ਹਾ ਪਨੀਰ ਪਨੀਰ ਹੋ ਗਿਆ ਤਾਂ ਫੇਰ ਉਹ ਬੰਦਾ ਅੱਕ ਜੇ ਜਾਂਦਾ, ਪੋਹੇ ਬਣਾਨੇ ਆ ਨਾ ਤੁਸੀਂ ਸਰ੍ਹੋਂ ਦਾ ਤੇਲ ਪਾਲੋ।
ਅੱਛਾ।
ਤੇ ਸਰ੍ਹੋਂ ਦਾ ਤੇਲ ਪਾਣ ਤੋਂ ਬਾਅਦ ਆ, ਉਹਦੇ ਵਿੱਚ ਕੀ ਕਰਿਓ ਤੁਸੀਂ ਗਰੀ ਪਹਿਲਾਂ ਨਾ, ਗਰੀ ਨੂੰ ਤਲ ਲਿਓ ਫਰਾਈ ਕਰ ਲਿਓ। ਉਹ ਜਦੋਂ ਥੋੜ੍ਹੀ ਜਿਹੀ ਬਰਾਊਨ ਹੋ ਗਈ ਕੱਢ ਲਿਓ। ਪੋਹੇ ਜਿਹੜੇ ਭਿਉਂਤੇ ਹੋਣਗੇ ਨਾ ਉਹਨੂੰ ਹੱਥ ਨਾਲ ਨੀ ਮਸਲਣਾ ਪੋਹਿਆਂ ਨੂੰ।
ਅੱਛਾ, ਨੋਰਮਲੀ ਕਰਨਾ ਏ।
ਹੌਲੀ-ਹੌਲੀ ਪਾਣੀ ਪਾਣਾ ਗਾ ਉਹਦੇ 'ਚ ਨੋਰਮਲੀ ਬਸ, ਉਤੋਂ ਤਿੰਨ-ਚਾਰ ਵਾਰ ਧੋ ਦੇਓ
ਅੱਛਾ।
ਫੇਰ ਉਸ ਤੋਂ ਬਾਅਦ ਪੋਹਿਆਂ ਚ ਪਾਣੀ ਪੈ ਗਿਆ ਰੁਕ ਜੋ ਫੇਰ, ਫੇਰ ਕੁਛ ਨਾ ਕਰੋ ਤੁਸੀਂ। ਹਾਂ, ਫੇਰ ਉਸ ਤੋਂ ਬਾਅਦ ਪਾਣੀ ਪਾਣ ਤੋਂ ਬਾਅਦ ਫੇਰ ਦੇਖਣਾ ਗਾ ਕਿ, ਇਹਨੂੰ ਹੱਥ ਨੀ ਲਾਣਾ ਨਾ ਧੋਂਦੇ ਹੋਏ ਨਾ ਪਾਣੀ ਪੈਣ ਤੋਂ ਬਾਅਦ ਉਹ ਪੂਰਾ ਡਰਾਏ ਰੱਖਣਾ। ਹੂੰ, ਫੇਰ ਹੁਣ ਉਹਦੇ 'ਚ ਕੀ ਕਰੋਗੇ ਤੁਸੀਂ ਗਰੀ ਪਾ ਲੀ ਨਾ ਤਲ ਕੇ ਗਰੀ ਉਹਦੇ 'ਚ ਈ ਪਾ ਲੈਣੀ ਆ ਪੋਹਿਆਂ 'ਚ ਉੱਤੋਂ, ਪਿਆਜ, ਕੜੀ ਪਤ ਤਾਂ ਰਾਈ ਅ ਜੀਰਾ, ਹਰੀ ਮਿਰਚ ਇਹਦਾ ਤੜਕਾ ਦੇਣਾ ਬਸ।
ਅੱਛਾ।
ਹਾਂ, ਹਲਦੀ, ਸੁੱਕਾ ਧਨੀਆ ਬਸ ਹੋਰ ਕੁਛ ਵੀ ਨੀ ਪਾਣਾ ਇੰਨੇ ਸਵਾਦ ਸੀ, ਨਿੰਬੂ ਤੇ ਹਰਾ ਧਨੀਆ ਪਾ ਦੇਣਾ
ਹਮ, ਕਾਫੀ ਵਧੀਆ ਬਣਦੀ
ਦ‌ਈਂ ਨਾਲ ਖਾ ਲੋ ਇਹਨੂੰ ਨਮਕੀਨ ਨਾਲ ਖਾ ਲੋ ਬਹੁਤ ਅੱਛੀ ਲੱਗਦੀ।
ਹਾਂ ਇਹ ਨਮਕੀਨ ਨਾਲ ਈ ਸਾਡੇ ਇਥੇ ਤਾਂ ਖਾਂਦੇ ਨੇ ਬਹੁਤ ਵਧੀਆ ਲੱਗਦੇ ਨੇ।
ਹਾਂਜੀ, ਆ ਭੈਣਜੀ ਮੈਂ ਇੱਕ ਮਿੰਟ ਨਾ ਮੈਂ ਤੁਹਾਨੂੰ ਚਲੋ ਕਰਦੀ ਆ ਹਾਂ।
ਹਾਂਜੀ, ਠੀਕ ਏ- ਠੀਕ ਏ, ਸਾਸੀ ਕਾਲ ਜੀ।